ਹੈਲੋ। ਹਾਂਜੀ, ਸਤਿ ਸ਼੍ਰੀ ਕਾਲ। ਹੋਰ ਕਿਵੇਂ ਔ? ਠੀਕ ਔ? ਹਾਂਜੀ ਵਧੀਆ। ਹੋਰ ਸਭ ਘਰ ਪਰਿਵਾਰ
ਰੇ ਵਧੀਆ। ਤੁਸੀ ਸੁਣਾਔ, ਰੋਟੀ ਸਬਜ਼ੀ ਬਣਾ ਲਈ?
ਹਾਂਜੀ ਬਸ ਸ਼ੁਰੂ ਕਰਨ ਲੱਗੇ ਆਂ। ਬਸ ਆਏ ਸੀ ਬੱਚੇ
ਅੱਛਾ-ਅੱਛ
ਔਰ ਹੋਰ ਹਾਂਜੀ ਹਾਂਜੀ ਛੁੱਟੀਆਂ ਪੈ ਗਈਆਂ ਬਸ, ਹਾਂਜੀ। ਬਸ ਬੱਚੇ ਕੈ ਰੇ ਸੀ ਵੀ ਜਾਣੈ ਘੁੰਮਣ ਜਾਣੈ ਤੇ ਮੈਂ ਕਿਆ ਤੁਆਨੂੰ ਪੁੱਛਾਂ ਤੁਸੀ ਤੇ ਜਾ ਰੇ ਔ। ਤੇ ਆਪਾਂ ਕੱਠੇ ਸਲਾਹ ਬਣਾ ਲੈਣੇ ਆਂ।
ਚਲ ਦੱਸਦੇ ਆਂ।
ਅੱਛਾ।
ਹਾਂਜੀ।
ਹੋਰ ਕੋਈ ਮਤਲਬ ਅਈਔ ਏਈਔ ਐ ਬੱਚੇ ਇੱਧਰ ਵ ਪਾੜੀ ਇਲਾਕਿਆਂ ਚ ਜਾ ਕੇ ਖੁਸ਼ ਐ ਬੱ ਤੇ ਬਸ ਐਈਔ ਤਾਂ ਗਰਮੀਆਂ ਚ ਤਾਂ ਪਾੜੀ ਇਲਾਕਿਆਂ ਚ ਈ ਵਧੀਆ ਲਗਦੇ ਐ।
ਹਾਂਜੀ ਹਾਂਜੀ, ਬਸ ਗਰਮੀ ਵੀ ਇਡੀ ਹੈ ਅੱਜ ਵਿਏ ਨੀ ਬ
ਹਾਂ ਗਰਮੀ, ਇਹੀ ਤਾਂ ਗਰਮੀ ਤਾਂ ਹੈਗੀ ਹੈ। ਹੁਣ ਗਰਮੀ ਚ ਘੁੰਮਣਾ ਤੇ ਪੈਣਾ ਹੀ ਹੈ ਠੀਕ ਹੈ ਉਹ ਤਾਂ ਮੈਂ ਆਈਏ ਤਾਂ ਮੁਸ਼ਕਿਲ ਚਲ ਕਹਿ ਰਹੀ ਸੀ। ਮੈਂ ਕਿਹਾ ਵੀ ਮੇਰੇ ਕੋਲ ਤਾਂ ਮੇਰੇ ਕੋਲ ਤਾਂ ਗਰਮੀ ਮੈਨੂੰ ਤਾਂ ਗਰਮੀ ਬੜੀ ਉਹ ਲੱਗਦੀ ਹੈ। ਮੇਰੇ ਤਾਂ ਪਿੱਤ ਵਗੈਰਾ ਹੋ ਜਾਂਦੀ ਹੈ, ਮੇਰੇ ਕੋਲ ਬਰਦਾਸ਼ਤ ਨਹੀਂ ਹੈ ਗਰਮੀ ਤੇ ਹਾਂ ਤੇ ਮੈਂ ਬੱਚਿਆਂ ਨੂੰ ਕਿਹਾ ਸੀ। ਮੈਂ ਕਿਹਾ ਵੀ ਮੈਨੂੰ ਤਾਂ ਕਹਿੰਦਾ ਮੰਮੀ ਨਹੀਂ ਉੱਧਰ ਪਹਾੜੀ ਇਲਾਕਿਆਂ ਵਿੱਚ ਤਾਂ ਖੁੱਲੀ, ਮਤਲਬ ਤੁਹਾਨੂੰ ਠੰਡ ਠੰਡ ਮਹਿਸੂਸ ਹੋਏਗੀ ਵੀ ਆਪਾਂ ਉੱਧਰ ਜਾਂਦੇ ਹਾਂ ਕਿਧਰੇ ਤੇ ਹਾਂ ਤੇ ਹੋਰ ਤੁਸੀ ਬ ਤੁਸੀਂ ਕਿੱਧਰ ਜਾਣਾ ਪਸੰਦ ਕਰਦੇ? ਇਹ ਸਟੇਸ਼ਨ ਜਾਂ ਮਤਲਬ ਏਦਾਂ ਕੀ ਏਧਰ ਮਤਲਬ ਜਿਵੇਂ ਆਪਾਂ ਗੁਰਦੁਆਰੇ ਕਿਤੇ ਚਲੇ ਗਏ।
ਹਾਂਜੀ ਗੁਦੁਆਰੇ ਬੈਸਟ ਹੁੰਦੇ ਗ ਕਿ ਉੱਥੇ ਜਾ ਕੇ ਬੱਚੇ ਵੀ ਆਪਣਾ ਫਰੀ ਹੁੰਦੇ ਆ। ਆਪਣੀ ਸੇਵਾ ਵੀ ਹੋ ਜਾਂਦੀ ਹੈ ਗੁਰੂ ਬਾਰੇ ਉਵੇਂ ਪਾਉਂਦੀ ਹੈ।
ਹਾਂ। ਉਹ ਤੇ ਹਾਂ, ਬਸ ਹੀ ਨਾ ਪਹਾੜੀ ਇਲਾਕਿਆਂ ਚ ਥੋੜਾ ਜਿਹਾ ਨਾ ਅਹ ਬੱਚੇ। ਬੱਚਿਆਂ ਕੋਲ ਨਾ ਹੁੰਦੀ ਵੀ ਮੁਸ਼ਕਿਲ ਹੈ ਕਿਉਂਕਿ ਕਿ ਉਹ ਥੋੜਾ ਘੁੰਮਣ ਦੂਜੇ ਪਾਸੇ ਜਾਈਏ
ਹਾਂ
ਜਾਈਏ ਫੇਰ ਘੁੰਮਣ ਘੇਰੀ ਆਉਂਦੀ ਹੈ। ਨਾ ਤੇ ਉਲਟੀਆਂ ਵਗੈਰਾ ਆਉਂਦੀਆਂ ਬੱਚੇ ਨੂੰ ਤੇ ਫਿਰ ਹਾਂ। ਉਹ ਵੀ ਮੈਂ ਕਿਹਾ ਵੀ ਉਹ ਮੁਸ਼ਕਿਲ ਹੋ ਜਾਂਦਾ ਤੇ ਹਾਂ ਆਪਾਂ ਕਿਧਰੇ ਇਧਰ ਉਧਰ। ਮਤਲਬ ਜਿਵੇਂ ਦੋ ਚਾਰ ਘੰਟਿਆਂ ਦਾ ਸਫ਼ਰ ਹੈ ਇੱਥੇ ਜਾ ਕੇ ਘੁੰਮੇ ਆਦੇ ਆਂ ਹਾਂ ਤੇ ਹੋਰ ਤੁਸੀਂ ਗਏ ਹੋਏ ਆ ਮਤਲਬ
ਆਹ ਹਜੇ ਤੇ ਹਜੇ ਤੇ ਕਿਧਰੇ ਨਹੀਂ ਗਏ ਅਸੀ ਤੇ ਘਰ ਈ ਆ
ਅੱਛਾ ਹ ਹੋਰ ਬਸ ਉਹੀ ਹੈ ਨਾ। ਹਾਂ ਬੱਚੇ ਮਗਰ ਪੈ ਜਾਂਦੇ ਨਾ ਫੇਰ ਤੇ ਫੇਰ ਹੋ ਜਾਂਦਾ ਹੈ ਵੀ ਹੁਣ ਤੁਹਾਡੇ ਬੱਚੇ ਛੋਟੇ ਹੋਣਗੇ ਮਗਰ ਨੀ ਪੈਂਦੇ ਹੋਣੇ ਹਮ ਹੋ
ਫੋਨ ਚ ਲੱਗੇ ਟੀ ਵੀ ਚ ਲੱਗੇ ਪਾਣੀ ਲੱਗਦੇ ਹੈ ਹੈਸ ਸੀਗੇ ਫੂਲੇ ਲੰਚ ਫਿਸ਼ ਖਦੇ ਸੀ ਹਾਂ ਰੋਟੀ ਮੈਡਮ ਨੂੰ ਦੇਖਣੀ ਆ ਲੰਚ ਬੋਕਸ ਘਰ ਹੁਣ ਖਾਣ ਨਾਮ ਹੀ ਨੀ ਲੈਂਦੇ ਹੈ
ਅੱਛਾ ਸਾਡਡੀ ਤਾਂ ਘਰ ਵੀ ਨੀ ਸਾਡੇ ਤਾਂ ਸਕੂਲੇ ਵੀ ਨੀ ਖਾਗੇ ਕਦੀ ਜੀ ਸਾਡੇ ਤੱਕ ਪੁੁਲਿਸ ਹੋ ਗ ਹਾਂ ਸਖਾ ਜਾਂਦੀ ਹੈ
ਹ ਹਾਂਡੀ ਮੈਡਮ ਹੈ ਨਾ ਮੈਮ ਨੂੰ ਮੈਂ ਕ ਕੇ ਆਂਦੀ ਹਾਂ ਫਿਰ ਮੈਮ ਦੋ ਲਿੰਚ ਬੋਕਸ ਉਹ ਹੈ ਨਾ ਮੈਮ ਨੇ ਇੱਕ ਫਰੂਟ ਵਾਲਾ ਤੇ ਇੱਕ
ਇੱਕ ਹਾਂਜੀ ਤੇ ਅੱਜ ਕਲ ਹਾਂ ਅੱਜ ਕੱਲ ਤੇ ਉਹ ਦੋ ਹੀ ਮੰਗਦੇ ਨੇ ਉਹ ਇੱਕ ਪਹਿਲੇ ਫਰੂਟ ਖਵਾਉਂਦੇ ਆ ਬੱਚਿਆਂ ਨੂੰ ਫੇਰ ਲੰਚ ਵਗੈਰਾ ਕਰਵਾਉਂਦੇ ਆ ਤੇ ਸਾਡੇ ਵੀ ਲੈ ਕੇ ਜਾਂਦੇ ਨੇ ਕਦੇ ਉਹ ਕਦੇ ਕਹੇਗੀ ਉਹ ਬੱਚਾ ਅੱਜ ਫੂਲ ਮਖਾਣੇ ਲੈ ਕੇ ਆਇਆ ਸੀ ਜੋ ਆਉਂਦਿਆਂ ਮਖਾਨਣੇ ਵਗੈਰਾ ਜਾਂ ਕੋਈ ਅੱਜ ਕਾਜੂ ਲੈ ਕੇ ਆਇਆ ਸੀ ਫੇਿਰ ਇਹ ਅਲੱਗ ਅਲੱਗ ਚੀਜ਼ਾਂ ਲੈ ਕੇ ਜਾਏਗੀ ਤੇ ਫੇਿਰ ਰੋਟੀ ਨੀ ਖਾ ਕੇ ਆਏਗੀ ਫਰੂਟ ਵਗੈਰਾ ਕੋਈ ਡਰਾਈ ਫਰੂਟ ਹੋਏਗਾ ਉਹ ਖਾ ਆਏਗੀ ਤੇ ਸਗੋਂ ਇਸਦੀ ਮੈਡਮ ਨੂੰ ਬੋਲਿਆ
ਹਾਂਜੀ
ਸ ਇਹਦੀ ਮੈਡਮ ਨੂੰ ਬੋਲਿਆ ਕਿ ਵੀ ਅਸੀਂ ਤਾਂ ਬੱਚਿਆਂ ਨੂੰ ਐ ਕਹਿੰਦੇ ਹ ਵੀ ਰੋਟੀ ਤੁਸੀਂ ਰੋਟੀ ਤਾਂ ਖਵਾਇਆ ਕਰੋ ਬ
ਹਾਂ ਹਾਂ
ਮੇਨ ਤਾਂ ਇਹਹੀ ਹੁੰਦੀ ਹੈ ਕਿ ਬੱਚਿਆਂ ਨੂੰ ਰੋਟੀ ਖਵਾਓ
ਅ ਤੇ ਸਾਡੀ ਤੇ ਸਵੇਰੇ ਅੱਠ ਵਜੇ ਜਾਂਦੀ ਏ ਨੇ ਫਿਰ ਮੈਮ ਰੋ ਰੋ ਰ ਫਰੂਟਖਵਾਉਂਦੀ ਏ ਫਿਰ ਇੱਕ ਵਜੇ ਆਉਂਦੀ ਫਿਰ ਲੰਚ ਫਿਨਿਸ਼ ਕਰਕੇ ਆਉਂਦੀ ਆ ਆਪਣਾ ਫਿਰ ਆ ਕੇ ਸੋ ਜਾਂਦੀ ਹੈ ਕੱਪੜੇ ਕੁਪੜੇ ਲਾ ਕੇ ਹ
ਹਾਂ ਫੇਰ ਉਹੀ ਆ ਉਹ ਬੱਚਾ ਖਾ ਕੇ ਆਉਂਦਾ ਨਾ ਫੇਿਰ ਇੰਨੀ ਜਲਦੀ ਭੁੱਖ ਨੀ ਲੱਗਦੀ ਨਾ
ਹਾਂਜੀ ਹ ਤਿੰਨ ਚਾਰ ਘੰਟੇ ਕਿਤੇ ਗਏ ਨੀ ਫ ਆਪਣਾ ਫਿਰ ਫਰੂਟ ਫਰਾਟ ਖਾਣਾ ਹੁੰਦਾ ਹੈ ਰੋਟੀ ਰੋਟੀ ਖਾਣੀ ਹੁੰਦੀ ਹੈ ਖਾ ਕੇ ਥੋੜਾ ਬਹੁਤ ਖੇਲਦੀ ਏ
ਅੱਛਾ ਤੇ ਬਸ ਫਿਰ ਅੱਛਾ ਤੇ ਪੜ੍ਹਾ ਫਿਰ ਪੜ੍ਹਾਈ ਵੀ ਤੁਸੀਂ ਕਰਾਉਂਦੇ ਹੋ
ਹਾਂਜੀ ਨਹੀਂ ਹਜੇ ਨਹੀਂੀ ਲਾਈ ਹੈ ਪਰ ਮੈਂ ਹੁਣ ਸੋਚਨੇ ਆ ਕਿਉਕਿ ਹੁਣ ਡੇਢ ਮਹੀਨੇ ਦੀ ਆ ਛੁੱਟੀਆ ਜਿਆਦਾ ਏ ਕਿਧਰੇ ਹੈ ਨੀ ਹੈ ਜੋ ਆਉਂਦਾ ਸਾਰਾ ਭੁੱਲ ਜਾਏਗੀ
ਹਾਂਜੀ ਉਹ ਤਾਂ ਹੈ ਹੀ ਨਾਲੇ ਬੱਚੇ ਫੇਰ ਘਰ ਕਰਦੇ ਨੀ ਨਾ
ਨਹੀਂ ਘਰ ਨੂੰ ਜਿੰਨਾ ਮਰਜ਼ੀ ਪੜ੍ਹਾ ਲੋ ਘਰ ਨਹੀਂ ਬਚੇ ਤੇ ਇਹ ਬੜਾ
ਹਾਂ ਘਰ ਘਰ ਬਸ ਇਹੀ ਹੋ ਨਾ ਸਾਡੇ ਵੀ ਕਹਿੰਦੇ ਵੀਸੀਂ ਕਹਿੰਦੇ ਵੀ ਟਿਊਸ਼ਨ ਫੇਿਰ ਸਾਡੀਆਂ ਮਤਲਬ ਆਉਣਾ ਨਾ ਬੱਚਿਆਂ ਨੇ ਆਉਣਾ ਤੇ ਕੁੜੀਆਂ ਨੇ ਆਉਣਾ ਫੇਰ ਇਹ ਕਹਿਣ ਲੱਗੇ ਕਿ ਫੇਿਰ ਬੱਚ ਬੱਚਿਆਂ ਨੇ ਜਾਣਾ ਨੀ ਸਕੂ ਟਿਊਸ਼ਨ ਨੇ ਫੇਿਰ ਕਹਿਣਗੇ ਉਹ ਆਏ ਆ ਛੁੱਟੀ ਮਾਰਨੀ ਹੈ ਭੂਆ ਆਈ ਹੈ ਛੁੱਟੀ ਮਾਰਨੀ ਹਮ ਤੇ ਫਿਰ ਕਹਿੰਦੀ ਹੁਣ ਛੁੱਟੀ ਛੁੱਟੀਆਂ ਤੋਂ ਬਾਅਦ ਲਗਾਵਾਂਗੇ
ਮੰਮੀ ਸਾਡੀ ਤੇ ਚਲੀ ਗਈ ਨਾ ਬੀਬੀ ਵਗੈਰਾ ਹੋ ਕੇ ਤੇ ਹੁਣ ਇਹ ਸਾਰਾ ਭੁੱਲ ਜਾਣਾ ਮੈਂ ਹੁਣ ਸੋਚ ਰਹੀ ਹਾਂ ਕਿ ਲਗਾਵਾਂ ਇਹਨੂੰ ਇੱਕ ਡੇਢ ਮਹੀਨੇਾਸਤੇ ਜਦ ਤੱਕ ਸਕੂਲ ਨ ਖੁੱਲ ਰਿਹਾ ਫੇਰ ਬਾਕੀ ਬਾਦ ਚ ਆਪ ਪੜਾਵਾਂਗੇ ਫਿਰ ਸਕੂਲ ਦਾ ਦੂਰ ਹੁੰਦਾ ਨਾ ਹ ਸਕੂਲ ਜੋਰਹੈ ਨੀ ਤੇ ਉਹ ਨੇ ਘਰ ਪੜ੍ਨਾ ਨਹੀਂ ਹ
ਹਾਂ ਉਹ ਤਾਂ ਇਹ ਚੱਲ ਬੱਚੇ ਹੁਣ ਕੋਈਦਾ ਹੁਣ ਜੇ ਕੱਲੀ ਕੱਲੀ ਹੈਗੀ ਘਰ ਫਿਰ ਤੇ ਬੈਠ ਜਏਗੀ ਜੇ ਕੋਈ ਬੱਚੇ ਆ ਜਾਂਦੇ ਹੈ ਤੇ ਫੇਰ ਬੱਚੇ ਨੂੰ ਮੁਸ਼ਕਿਲ ਹੋ ਜਾਂਦਾ ਫੇਿਰ ਬੱਚਾ ਕਹਿੰਦਾ ਉਹ ਬੱਚਾ ਖੇਡਦਾ ਪਿਆ ਮੈਂ ਵੀ ਖੇਡਣਾ
ਨਹੀਂ ਤੁਹਾਡੇ ਇਕੱਲੀ ਵੀ ਨੀ ਦਹਿੰਦੀ ਹੈ ਸਾਨੂੰ ਪੜ੍ਹਾ ਦਿੰਦੀ ਹੈ ਮੰਮਾ ਬੁੱਕ ਬੰਦ ਕਰੋ ਹਜੇ ਨਹੀਂੀ ਪੜ੍ਹਨਾ
ਅੱ ਅੱਛਾ ਅੱਛਾ ਚਲੋ ਖੇਡਣਾ ਵੀ ਜ਼ਰੂਰੀ ਹੈ ਬੱਚਿਆਂ ਦਾ
ਹਾਂਜੀ ਉਹ ਤਾਂ ਹੈ ਹੀ ਹੈ ਚ ਮੈਂ ਕਹਦੀ ਚੱਲ ਤੂੰ ਕਰ ਲੈ ਤੈਨੂੰ ਟਿਊਸ਼ਨ ਹੀ ਪਾਵਾਂਗੀ ਇੱਕ ਡੇੜ ਮਹੀਨੇ ਵਾਸਤੇ
ਅੱਛਾ ਹਾਂ ਤੇ ਹੈਏ ਬਸ ਬੱਚਿਆਂ ਨੂੰ ਬਸ ਘਰ ਤੇ ਇਹਨਾਂ ਨੂੰ ਬਸ ਜਿਆਦਾ ਸ਼ਰਾਰਤਾਾਂ ਕਰਵਾ ਲੋੋ ਬਸ ਕਿਸਸੇ ਸ ਸਫਾਈ ਨੀ ਰਹਿ ਦਿੰਦੇ ਘਰ ਕਦੇ ਉਹ ਸੁੱਟ ਕਦੇ ਚੱਪਲਾਂ ਸੁੱਟ ਕਦੇ ਪਾਣੀ ਰੋੜ ਕਦੇ ਕੁਛ ਆਹ ਕਰ ਤੇ ਏਦਾਂ ਹਾਂ ਏਦਾਂ ਹੀ ਲੱਗੇ ਰਹਿੰਦੇ ਨੇ ਸਾਰਾ ਦਿਨ ਬਸ ਉਹੀ ਫਿਰ
ਅੰਮੇ ਨ
ਹਾਂ ਉਹ ਤਾਂ ਇਹ ਖਾਣਾ ਪੀਣਾ ਵੀ ਇਹਨਾਂ ਦਾ ਉਹ ਜਾਂਦਾ ਨਾ ਵੀ ਅਸੀਂ ਫਿਰ ਖੇਡਦੀਆਂ ਰਹਿੰਦੀਆਂ ਨੇ ਪਾਣੀ ਪਾਣੀ ਨਾਲ ਰਹਿੰਦੀਆਂ ਨੇ ਆ ਕੇ ਦੋਨੇ ਜਾਣੇ ਦੋਨੇ ਭੈਣ ਭਰਾ ਪਾਣੀ ਨਾਲ ਲੱਗੇ ਰਹਿੰਦੇ ਨੇ ਹਾਂ ਤਾਂ ਗਰਮੀ ਲੱਗਦੀ ਹੈ ਕੁਛ ਫੇਰ ਉਹ ਹੈ ਨਾ ਵਾਟਰ ਕੂਲਰ ਖੋਲ ਖੋਲ ਲੈਂਦੇ ਨੇ ਉਹ ਬੰਦ ਹੁੰਦਾ ਨੀ ਉਹ ਸਾਰਾ ਪਾਣੀ ਮਰੂਡੀ ਜਾਏਗਾ ਰੂੜੀ ਜਾਏਗਾ ਤੇ ਫਿਰ ਉਹ ਫਰਸ਼ ਏਦਾਂ ਦਾ ਤੇ ਫਰਸ਼ ਤੇ ਫਿਰ ਸਾਰੇ ਕਾਲੇ ਪੈਰ ਲੱਗ ਜਾਂਦੇ ਨੇ
ਹਾਂਜੀ ਹਾਂਜੀ ਬੜਾ ਗੰਦਾ ਸਾਡ ਪਾਣੀ ਬੜੀ ਦਿੱਕਤ ਆ ਪਾਣੀ ਨੀ ਆਂ ਸਵੇਰੇ ਸਵੇਰੇ ਪਾਣੀ ਆਉਂਦਾ ਮਸ ਇੱਕ ਦੋ ਘੰਟੇੇ ਫਿਰ ਸਾਰੀ ਦਿਹਾੜੀ
ਅੱਛਾ ਜੀ
ਪਾਣੀ ਨੀ ਆਉਂਦਾ ਸੂੰ ਜਿਹੜਾ ਪਾਣੀ ਪੀਣ ਵਾਲ ਭਰ ਲਿਆ ਭਰ ਲਿਆ ਉਸ ਤੋਂ ਬਾਅਦ ਸਾਰੀ ਦਿਹਾੜੀ ਛੁੱਟੀ
ਹਾਂ ਅੱਛਾ ਹਾਂ ਨ ਪਾਣੀ ਦੀ ਨਾ ਗਰਮੀਆਂ ਚ ਦਿੱਕਤ ਆ ਜਾਂਦੀ ਹੈ
ਹ ਜ ਬੜੀ ਦਿੱਕਤ ਆਉਂਦੀ ਹੈ
ਹਾਂਜੀ ਬਸ ਸਾਡੇ ਵੀ ਇੱਥੇ ਪਹਿਲੇ ਤਿੰਨ ਟਾਈਮ ਆਉਂਦਾ ਸੀ ਹੁਣ ਸਾਡੇ ਇੱਥੇ ਦੁਪਹਿਰੇ ਸ਼ੁਧ ਦੁਪਹਿਰੇ ਬੰਦ ਕਰਤਾ ਪਾਣੀ ਵੀ ਪਾਣੀ ਪਚਾਓ ਤੇ ਦੁਪਹਿਰ ਦਾ ਪਾਣੀ ਬੰਦ ਹੈ ਹੁਣ ਅਸੀਂ ਸਵੇਰੇ ਹੀ ਭਰ ਲਈਦਾ ਸਵੇਰੇ ਦਸ ਵਜੇ ਤੱਕ ਆਉਂਦਾ ਤੇ ਦੁਪਹਿਰ ਤੱਕ ਦਾ ਪਾਣੀ ਭਰ ਲੈਂਦਾ ਸਵੇ ਸਾਰਾ ਸਵੇਰੇ ਹਾਂਜੀ ਤੁਸੀਂ ਪਾਇਆ ਹ ਸਾਰਾ ਭ ਲਿਆ ਕਰ ਰੋ ਰੋਜ਼ ਰਿਸ਼ਟਾ ਮੰਨਦੇ
ਸਵੇਰੇ ਛੇ ਵਜੇ ਪੰਜ ਹਦਾ ਹੈ
ਅੱਛਾ ਬੰਦ ਹੋ ਉਓਦਾਂੱਕ ਮਸਾਂ ਉੱਠਦੇ ਹੋ ਗਏ
ਹਾਂਜੀ ਚਾਰ ਵਜੇ ਪਾਣੀ ਆਉਂਦਾ ਤੇ ਛੇ ਵਜੇ ਤੱਕ ਬੰਦ ਹੋ ਜਾਂਦਾ ਹੈ ਸਾਢੇ ਪੰਜ ਛੇ ਵਜੇ ਬੰਦ ਹੋ ਜਾਂਦਾ ਹੈ
ਹਾਂ ਡਿਊਟੀਆਂ ਲਗਾਓ ਨਾ ਅੱਜ ਉਹਦੀ ਡਿਊਟੀ ਅੱਜ ਉਹਦੀ ਡਿਊਟੀ ਇਹ ਤਾਂ ਹੀ ਆ ਹਾਂ ਡਓਟੀ ਲਗਾਓਗੇ ਨਾ ਵੀ ਅੱਜ ਤੁਸੀਂ ਭਰਨਾ ਕੱਲ ਨੂੰ ਮੈਂ ਭਾਂਗੀ ਹਾਂ
ਨਾ ਬਿਲੁਲ ਬਸ ਪਾਣੀ ਜ਼ਰੂਰੀ ਹੈ, ਫਿਰ ਬਾਹਰੋਂ ਲਿਆਂਦੇ ਆਂ ਕਈ ਵਾਰੀ ਕੈਂ ਬੋਤਲਾਂ ਬੁਤਲਾਂ ਲੈ ਕੇ ਆਣੇਂ ਸਾਰਾ ਫਿਰ ਡੱਲ ਲ ਆਈ ਛੋਟਾ ਲੈ ਆਦੇੇਂ ਆਂ। ਉਹ ਫਿਰ ਸ ਇਹ ਪਰ ਚੱਲਦਾ ਕਿ ਲਿਆਣ ਹੁੰਦਾ ਕਿ ਮੀਂਹ ਵਗੈਰਾ ਆ ਜੇ ਤੂਫਾਨ ਆਜੇ ਤਾਂ ਫੇਰ ਸਾਰੀ ਦਿਹਾੜੀ ਣੀ ਨੀ ਆਂਦਾ ਘਾਰੀ ਰਾਤ ਫਿਰ ਵੀ ਪਾਣੀ ਨੀ ਆਂਦਾ।
ਹਾਂ, ਉਹ ਲਾਈਟ ਨਾਲ ਹੀ ਸਾਡੇ ਤਾਂ ਇੱਧਰ ਲੈਟ ਨਾਲ ਹੀ ਚਲੀ ਜਾਂਦੀ ਹੈ। ਥੋੜਾ ਜਿ ਤੂਫਾਨ ਆਏਗਾ ਨਾਲ ਹੀ ਲਾਈਟ ਗਈ ਹਾਂ, ਉਹ ਤੇ ਹੈ ਲਾਈਟ ਦਾ ਬੜਾ ਇਸ਼ੂ ਹੈ, ਹੁਣ ਗਰਮੀ ਆ ਗਈ ਨਾ ਲੈਟ ਬੜਾ ਬੜੀ ਜਆਦਾ ਤੇ ਰਾਤੀ ਵੀ ਸਾਰੀ ਨੀੰਦਰ ਖ਼ਰਾਬ ਹੋ ਜਾਂਦੀ ਏ।
ਆਪਣੇ ਯਾਰ ਹੈ ਬਪੀ ਦਾ ਪਾਣੀ ਦਾ
ਹਾਂਜੀ, ਉਹ ਤੇ ਪਾਣੀ ਉਹੀ ਹੈ ਲਾਈਟਾਂ- ਲਾਈਟਾਂ ਵੀ ਬੜੀਆਂ ਜਿੰਨੀ ਗਰਮੀ ਪਈ ਜਾਏਗੀ, ਓਨੀ ਲਾਈਟ ਜ਼ਿਆਦਾ ਗਈ ਜਾਏਗੀ
ਹਾਂਜੀ ਸਾਈਡ ਦਾ ਨੀ ਹੈ ਜਿਤਨਾ ਪਾਣੀ ਰਹਿੰ ਪਾਣੀ ਦਾ ਬੜਾ ਆ।
ਹਾਂ ਪਾਣੀ ਤਾਂ ਹੈ ਕੇ ਪਾਣੀ ਹਰੇਕ ਵਾਸਤੇ ਚੀਜ਼ ਵਾਸਤੇ ਜਰੂਰੀ ਹੈ ਨਾ ਪਾਣੀ ਹਰੇਕ ਮਤਲਬ ਸਾਨੂੰ ਮਿੰਟ- ਮਿੰਟ ਬਾਅਦ ਅਸੀਂ ਹੱਥ ਧੋਣੇ ਮਿੰ ਮਿੰਟ ਬਾਅਦ ਵੀ ਕੋਈ ਕੰਮ ਕਰਨਾ ਹੱਥ ਨੂੰ ਤਾਂ ਤੇ ਜਰੂਰ ਧੋਣੇ ਹੀ ਧੋਣੇ ਆ ਨਾ। ਫਿਰ ਉਹ ਪਾਣੀ ਤਾਂ ਚਾਹੀਦਾ ਹੀ ਹੈ, ਨਾ ਹਾਂ ਹਾਂ, ਉਹ ਤਾਂ ਹੀ ਚਲੋ ਹੋਰ ਦੇਖਾਂਗੇ ਫੇਰ ਫਿਰ ਆਪਾਂ ਕਿਧਰੇ ਜਾਓਗੇ ਤੇ ਫਿਰ ਗਰਮੀਆਂ ਦੀ ਛੁੱਟੀਆਂ ਤੇ ਹਾਂ। ਇਕੱਠੇ ਪ੍ਰੋਗਰਾਮ ਬਣਾਲਾਂਗੇ। ਚਲੋ ਘੁੰਮਿਆ ਮੈਂ ਇਕੱਠਿਆਂ ਜਾਣ ਨਾਲ ਨਾ ਥੋੜਾ ਮਜ਼ਾ ਵੀ ਹੋਰ ਹੁੰਦਾ ਨਾ ਇਕੱਠੇ ਦੋ ਹਾਂ ਇੱਕ ਦੋ- ਦੋ ਚਾਰ ਫੈਮਲੀਆਂ ਦੋ ਫੈਮਲੀਆਂ ਹੋਣ ਨਾ ਤੇ ਥੋੜਾ ਇੰਜੋਆਏ ਵਧੀਆ ਹੋ ਜਾਂਦਾ, ਤੇ ਹੂੰ ਹਾਂਜੀ ਕੋਈ ਗੱਲ ਨੀ ਹੋਰ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸਸ ਰੀ ਅਕਾਲ ਹਾਂ ਹਾਂ ਫਿਰ ਕਰਾਂਗੀ ਠੀਕ ਇੱਕ